ਸਸ਼ੀ ਕਾਲ।
ਸਸ਼੍ਰੀ ਕਾਲ ਜੀ, ਹੋਰ ਠੀਕ ਓ ਜੀ?
ਹਾਂਜੀ, ਤੁਸੀਂ ਠੀਕ ਓ ਜੀ?
ਹਾਂਜੀ ਵਦੀਆ ਜੀ ਵਦੀਆ, ਹੋਰ ਕੀ ਕਰ ਰੇ ਓ?
ਬਸ ਸੋਣ ਲੱਗੇ ਸੀ ਜੀ।
ਅੱਛਾ-ਅੱਛਾ ਓ ਮੈਂ ਤੇ ਡਿਸਟਰਬ ਕਰਤਾ ਫੇਰ ਤੁਆਨੂੰ।
ਨਾ ਜੀ ਕੋਈ ਨੀ ਜੀ।
ਅ ਮੈਂ ਨਾ ਤੁਆਨੂੰ ਪੁੱਛਣਾ ਸੀਗਾ ਤੁਸੀਂ ਸ਼ੋਪਿੰਗ ਕਿ ਥੋ ਕਰਦੇ ਓ ਮੈਂ ਨਾ ਤੁਆਨੂੰ ਲਾਸਟ ਟੈਮ ਦੇਖੇਆ ਸੀ ਤੁਸੀਂ ਇੱਕ ਨਾ ਮਤਲਬ ਮੇਰੇ ਜਦੋਂ ਤੁਸੀਂ ਸਾਡੇ ਘਰੇ ਆਏ ਸੀ ਨਾ ਤੁਸੀਂ ਕੋਡ ਸੈਟ ਪਾ ਕੇ ਆਏ ਸੀ, ਓ ਬੋਤ ਈ ਸੋਣਾ ਸੀ, ਮਤਲਬ ਸ਼ੋਰਟ ਵੀ ਸੀ ਸੀ ਤੇ ਨਾਲੇ ਕੱਪੜਾ ਵੀ ਨਾਂ ਓਹਦਾ ਬੋਤ ਈ ਸੋਫਟ ਸੀ। ਰੰਗ ਵੀ ਬੜਾ ਪਿਆਰਾ ਲੱਗ ਰਿਆ ਸੀ, ਤੁਆਡੇ ਓਤੇ ਫੱਬ ਵੀ ਰਿਆ ਸੀ ਓ ਬੋਤ। ਓ ਤੁਸੀਂ ਕਿੱਥੋਂ ਲਿੱਤਾ ਸੀ?
ਓ ਅਸੀਂ ਨਾ ਸ਼ੈਰ ਤੋਂ ਬਾਰ ਲਿੱਤਾ ਸੀ, ਸ਼ੈਰ ਤੋਂ ਬਾਰ ਗੇ ਸੀ।
ਅੱਛਾ-ਅੱਛਾ।
ਮੋਲ ਤੇ ਰ ਰੋਡ ਤੇ ਸੀ ਮੋਲ ਫੇਰ ਓਥੋਂ ਲਿੱਤੇ ਸੀ ਅਸੀਂ।
ਅੱਛਾ-ਅੱਛਾ। ਐਕਚੁਲੀ ਪਤਾ ਕੀ ਆ ਅਸੀਂ ਨਾ, ਅਸੀਂ ਵੀ ਨਾ ਲੈਣੈ ਸੀਗਾ, ਏਹੋ ਜੇਈ ਚੀਜ਼ ਲੈਣੀ ਸੀ ਸੀ, ਬਟ ਤੁਸੀਂ ਤਾਂ ਦੇਖੋ ਸਾਡੇ ਤੋਂ ਬੋਤ ਈ ਦੂਰ ਓ ਨਈਂ ਤਾਂ ਪੈਲਾਂ ਮੈਂ ਤੁਆਡੇ ਘਰੇ ਈ ਆਣ ਲੱਗੀ ਸੀ। ਫਿਰ ਨਾਂ ਬੋਤ ਦੂਰ ਪੈ, ਨਾਂ ਬੋਤ ਦੂਰ ਪੈ ਜਾਂਦਾ ਐ ਨਾਂ। ਫੇਰ ਮੈਂ ਨਾਂ ਏਦਰ ਈ ਦੇਖਿਆ, ਮੈਂ ਕਿਆ ਵੀ ਪੈਲੇ ਆਪਣੀ ਏਦਰ ਲੋਕਲ ਮਾਰਕੀਟ ਚ ਘੁੰਮੀ ਮੈਂ, ਸੇਮ ਮੈਂ ਫੋਟੋ ਦਿਖਾਈ ਸੀ ਭਾਈ ਨੂੰ ਮੈਂ ਕਿਆ ਦੇਖੋ ਏਦਾਂ ਦਾ ਮੈਨੂੰ ਚਾਈਦਾ ਸੇਮ ਅ ਵੀ ਐ ਬੋਹ ਸੋਣਾ ਕੱਪੜਾ ਵੀ ਬੋਹ ਸੋਫਟ ਸੀ ਤੁਆਡੇ ਆਲਾ, ਤੇ ਮੈਂ ਫੇਰ ਏਥੇ ਲੋਕਲ ਮਾਰਕਿਟ ਨਾਂ ਘੁੰਮਦੀ ਰਈ, ਤੇ ਓ ਫੇਰ ਮੈਂ ਬੋਤ ਚੈੱਕ ਕੀਤਾ, ਮੈਂ ਕਿਆ ਮੈਨੂੰ ਏਦਾਂ ਦਾ ਨਾਂ ਕੋਡ-ਸੈਟ ਚਾਈਦਾ।
ਆਹ ਏਥੇ ਆਪਣੇ ਮੋਲ 'ਚ ਮਿਲ ਜਾਂਦੇ ਨੇਂ, ਵਧੀਆ ਕੱਪੜੇ।
ਮੋਲ ਵਿੱਚ ਤੇ ਠੀਕ ਏ ਲੇਕਿਨ ਨਾਂ ਪਤਾ ਕੀ ਐ ਮੈਨੂੰ ਨਾਂ ਕਈ ਵਾਰ ਮੌਲ ਦਾ ਨਾਂ ਪਸੰਦ ਨੀਂ ਆਂਦਾ ਲੇ ਕਿਨ ਦੇਖੋ ਪਤਾ ਕੀ ਐ, ਤੁਹਾਡੇ ਉੱਧਰ ਦਾ ਮੋਲ ਕੁਛ ਹੋਰ ਐ ਅ ਨਾਲੇ ਕੱਪੜਾ, ਸੇਲ ਵਗੈਰਾ ਕੁਛ ਹੋਰ ਪਰ ਸਾਨੂੰ ਨੀਂ ਪਤਾ ਨਾਂ ਕਿੱਥੋਂ-ਕਿੱਥੋਂ ਆਂਦੇ ਨੇਂ ਕੱਪੜੇ, ਇੱਥੇ ਤੇ ਲੋਕਲ ਹਾਂ, ਨਈਂ ਆਪਾਂ ਆਵਾਂਗੇ, ਉੱਥੋਂ ਈ ਸ਼ੋਪਿੰਗ ਕਰਾਂਗੇ ਫੇਰ ਤੁਸੀਂ ਮੈਨੂੰ ਕਿੱਥੇ-ਕਿੱਥੇ ਲੈ ਕੇ ਜਾਓਗੇ? ਫੇਰ ਇਹ ਤੇ ਦੱਸੋ?
ਉੱਥੇ ਚਲਾਗੇ, ਵਿਸ਼ਾਲ ਮੈਗਾ ਮੋਲ।
ਅੱਛਾ-ਅੱਛਾ, ਉਹ ਆਪਣੇ ਘਰੋਂ ਤੋਂ ਦ-ਕਿੰਨਾ ਕੁ ਦੂਰ ਐ?
ਕਾਫੀ ਦੂਰ ਆਂ ਸ਼ੈਰ 'ਚ ਆ ਗਏ ਆਪਾਂ ਫ਼ੇਰ।
ਅੱਛਾ, ਫੇਰ ਆਪਾਂ ਉੱਥੇ ਕਿਵੇਂ ਜਾਵਾਂਗੇ?
ਆਪਾਂ ਗੱਡੀ 'ਚ ਚੱਲਾਂਗੇ।
ਅੱਛਾ, ਗੱਡੀ 'ਚ ਜਾਵਾਂਗੇ, ਤੇ ਗੱਡੀ ਅਪ ਆਪਣੇ ਕੋਲ ਹੈਗੀ ਆਂ ਅਤੇ ਆਪਣੀ-ਆਪਣੀ ਗੱਡੀ 'ਚ ਜਾਵਾਂਗੇ ਫ਼ੇਰ।
ਹਾਂਜੀ ਹਾਂ, ਆਪਾਂ ਕੋਲ ਆਪਣੀ ਗੱਡੀ ਹੈਗੀ ਆ ਆਪਾਂ ਆਪਣੀ ਗੱਡੀ 'ਚ ਜਾਵਾਂਗੇ।
ਅੱਛਾ-ਅੱਛਾ, ਤੇ ਫੇਰ ਅ ਮਤਲਬ ਕਿ ਤੁਸੀਂ ਜੇ ਸੂਟ ਲੈਣੇ ਹੁੰਦੇ ਆਂ ਫੇਰ ਉਹ ਤੁਸੀਂ ਕਿੱਥੋਂ ਲੈਂਦੇ ਓ? ਉਹ ਵੀ ਮੋਲ ਚ' ਈ ਲੈਂਦੇ ਓ?
ਹਾਂਜੀ ਹਾਂ, ਮੋਲ 'ਚ ਲੈਂਨੇਂ ਆਂ ਉਹ ਵੀ ਅਸੀਂ।
ਅੱਛਾ, ਤੇ ਤੁਹਾਡੇ ਲੋਕਲ ਕੋਈ ਮਾਰਕੀਟ ਵਗੈਰਾ ਨੀ ਹੈ?
ਹੈਗੀ ਆਂ, ਪਰ ਇੰਨੀ ਵਧੀਆ ਨੀਂ ਹੈਗੀ।
ਅੱਛਾ-ਅੱਛਾ ਤੁਸੀਂ ਗਏ ਓ ਵੈਸੇ ਆਪਣੀ ਮਾਰਕੀਟ ਘੁੰਮੇ ਓ ਤੁਸੀਂ?
ਹਾਂਜੀ, ਅਸੀਂ ਉੱਥੋਂ ਖਨੇ, ਉੱਥੋਂ ਟੇਡੀ ਵੀ ਲੈ ਕੇ ਆਏ ਸੀ।
ਹਾਂ, ਮੈਂ ਤੁਹਾਡੀ ਦੇਖੀ ਸੀ ਫੋਟੋ ਤੁਸੀਂ ਬਹੁ ਮਤਲਬ ਉਹ ਟੈਡੀ ਬਹੁਤ ਵੱਡਾ ਸੀ, ਹਨਾਂ? ਹਾਂ ਹਾਂ, ਬਹੁਤ ਵੱਡਾ ਸੀ, ਉਹ ਤਾਂ ਬਹੁਤ ਸੋਹਣਾ ਲੱਗ ਰਿਹਾ ਸੀ, ਨਾਲੇ ਨਾ ਤੁਹਾਡੇ ਨਾ ਆਪਣੇ ਘਰ ਚ' ਨਾਂ, ਓ ਥੋੜ੍ਹੀ ਜਿਹੀ ਜਗ੍ਹਾ ਵੀ ਪਈ ਹੋਈ ਸੀ ਤੁਸੀਂ ਉੱਥੇ ਈ ਰੱਖ ਲੇਓ।
ਹਾਂਜੀ, ਉਥੀ ਰੱਖਿਆ।
ਹਾਂ, ਨੁ, ਕੋਨੇ ਚ' ਨਾਂ ਜਗ੍ਹਾ ਜਿਹੀ ਪਈ ਸੀ ਉਹ ਰੱਖਿਆ ਹੋਇਆ ਵੀ ਬਹੁਤ ਸੋਹਣਾ ਲੱਗ ਰਿਹਾ, ਟੱਪ ਈ ਨਾਲ ਲੈ ਕੇ ਆਏ ਸੀ ਸ਼ਾਇਦ ਤੁਸੀਂ ਹਨਾਂ?
ਹਾਂਜੀ।
ਹਾਂ, ਨੀ ਬਹੁਤ ਸੋਹਣਾ ਲੱਗ ਰਿਹਾ ਸੀ ਟੈਡੀ ਉਹ ਕਿੰਨੇ ਕੁ ਦਾ ਆ ਗਿਆ ਸੀ, ਸਾਡਾ ਮੇਰੇ ਖਿਆਲ ਆ ਗਿਆ ਹੋਣੇ ਚਾਰ-ਪੰਜ ਹਜ਼ਾਰ ਦਾ।
ਉਹ ਤਾਂ ਸੱਤ-ਅੱਠ ਹਜ਼ਾਰ ਰੁਪਏ ਦਾ ਆ ਗਿਆ ਸੀ।
ਅੱਛਾ, ਸੱਤ? ਮਹਿੰਗਾ ਹਾਂ ਮਹਿੰਗਾ ਈ ਹੁੰਦਾ ਅੱਜ-ਕੱਲ ਟੈਡੀ।
ਹਾਂਜੀ, ਹਾਂ।
ਹੂੰ ਕਾਫੀ ਮਹਿੰਗਾ ਸੀ ਫਿਰ ਤੇ ਉਹਨਾਂ ਨੂੰ ਤੁਸੀਂ ਕਹਿਣ ਹਾਂ, ਤੁਸੀਂ ਕਹਿਣਾ ਸੀ ਨਾ ਥੋੜਾ ਸਸਤਾ ਲਾ ਦੇ ਭਾਈ।
ਹਾਂਜੀ, ਉਹਨੇ ਲਾਇਆ ਹੀ ਨਹੀਂ ਫੇਰ ਮਤਲਬ ਦਸ ਹਜ਼ਾਰ ਦਾ ਸੀ। ਫਿਰ ਅੱਠ ਹਜ਼ਾਰ ਦਾ ਮਸਾ ਲਵਾਇਆ ਸੀ।
ਅੱਛਾ-ਅੱਛਾ, ਨਹੀਂ ਕਾਫ਼ੀ ਮਹਿੰ ਮਤਲਬ ਇਹੋ ਜਿਹੀਆਂ ਚੀਜ਼ਾਂ ਮਹਿੰਗੀਆਂ ਨੇ ਉ ਥੇ ਬਟ ਕੱਪੜਾ ਤਾਂ ਤੁਸੀਂ ਦੱਸ ਰਹੇ ਸੀ। ਮੈਨੂੰ ਕਿ ਕੱਪੜਾ ਤੇ ਕਾਫ਼ੀ ਸਸਤਾ ਮਿਲ ਗਿਆ।
ਹਾਂਜੀ ਹਾਂ, ਤਾਂ ਕੱਪੜੇ ਸਸਤੇ ਨੇ।
ਤੇ ਤੁਸੀਂ ਜਿਹੜੀ ਉਹ ਇੱਕ ਜੀਨਸ ਪਾਈ ਸੀ ਤੁਸੀਂ ਅਹ ਬੈਲ ਬੋਟਮ ਦੀ ਸੀਗੀ। ਉਹ ਕਿੱਥੋਂ ਲੈ ਕੇ ਆਈ ਸੀ ਤੁਸੀਂ?
ਅਸੀਂ ਉੱਥੋਂ ਹੀ ਲੈ ਕੇ ਆਏ ਸੀ ਉਹ ਵੀ ਮੋਲ ਚੋਂ।
ਅੱਛਾ ਅੱਛਾ ਓ ਵੀ ਤੁਸੀ ਮੋਲ ਚੋ ਈ ਲਿਤੀਆਂ ਸੀ ਤੇ ਮੋਲ ਵਿੱਚੋਂ ਲੱਭਨਾ ਪੈਂਦਾ ਏ ਯਾ ਕਿੱਦਾਂ ਓ ਤੁਆਨੂੰ ਤੁਸੀ ਦੱਸ ਦਿਓ ਵੀ ਸਾਨੂੰ ਇਹੋ ਜਿਆ ਕੱਪੜਾ ਚਾਈਦਾ ਤੁਸੀ
ਓ ਤਾ ਰੋਡ ਤੇ ਹੁੰਦਾ ਤੇਰ ਰੋਡ ਤੇ ਮੋਲ ਆ ਓਥੇ ਆਪਾਂ ਦੇਖ ਲੈਂਨੇ ਹੁੰਨੇ ਆਂ ਫੇਰ ਮਿਲ ਜਾਨਾ ਹੁੰਦਾ।
ਅੱਛਾ ਅੱਛਾ ਰੋਡ ਤੇ ਈ ਐ ਓ ਮੋਲ।
ਰੋਡ ਤੇ ਈ ਆ ਮੋਲ ਨਈ ਅੰਦਰ ਆ।
ਹਾਂ ਓ ਅੰਦਰ ਜਾ ਕੇ ਜਾਨਾ ਪੈਨਾ ਨਾ ਸਾਨੂੰ ਮੋਲ। ਦੇ ਅੰਦਰ ਜਾਣਾ ਪਏਗਾ ਤੇ ਫੇਰ ਓ ਮੋਲ ਦੇ ਅੰਦਰ ਵੀ ਦੁਕਾਨਾਂ ਨੇ?
ਨਾਂ ਜੀ ਨਾਂ ਓਥੇ ਓ ਲੱਗੇ ਪਏ ਨੇ ਸਮਾਨ।
ਅੱਛਾ ਓਪਨ ਈ ਹੈਗਾ ਓਥੇ ਵੀ। ਅੱਛਾ ਫੇਰ ਤੁਸੀ ਲੱਭਦੇ ਓ ਕਿ ਮਤਲਬ ਮੁਸ਼ਕਿਲ ਨੀ ਹੁੰਦੀ ਤਾਨੂੰ ਲੱਭਦੇ ਹੋਏ।
ਓਥੇ ਰੱਖੇ ਈ ਹੋਂਦੇ ਨੇ ਮੂਰੇ ਮੂਰੇ।
ਅੱਛਾ ਅੱਛਾ ਮੂਰੇ ਈ ਹੁੰਦੇ ਨੇ ਸਾਰੇ।
ਹਾਂਜੀ
ਅੱਛ ਅੱਛਾ ਫੇਰ ਮਤਲ ਕਿ ਛਾਂਟਨਾ ਵੀ ਔਖਾ ਫੇਰ ਤੁਸੀ ਟਰਾਇਲ ਵਗੈਰਾ ਕਿਥੇ ਕਰਦੇ ਓ ਮਤਲਬ ਪਾ ਕੇ ਕਿਥੇ? ਅੱਛਾ ਹੁੰਦਾ ਉਥੇ ਟਰਾਇਲ ਵਗੈਰਾ।
ਹਾਂਜੀ
ਫੇਰ ਤਾਂ ਵਧੀਆ ਐ ਮਤਲਬ ਆਪਨਾ ਬੰਦਾ ਪਾ ਕੇ ਕੇ ਦੇਖੀ ਲੇ ਤੇ ਆਪਨਾ ਤੇ ਫਿਰ ਤੁਆਡੀ ਸਾਰੀ ਸ਼ੋਪਿੰਗ ਓਥੋ ਦੀ ਹੁੰਦੀ ਐ। ਤੁਆਡੇ ਮੰਮਾ ਤੁਆਡੀ ਦੀਦੀ
ਹਾਂਜੀ ਹਾ ਸਾਰੇ ਓਥੋਂ ਲੈਨੇ ਆ ਅਸੀਂ।
ਤੁਸੀ ਕੱਠੇ ਈ ਜਾਂਦੇ ਓ ਫਿਰ ਸ਼ੋਪਿੰਗ ਕਰਨ ਵਾਸਤੇ?
ਹਾਂਜੀ
ਬੀ ਕਿਸੇ ਦਿਨ ਸਾਨੂੰ ਵੀ ਸੱਦ ਲਿਆ ਕਰੋ ਅਸੀ ਵੀ ਤੁਆਡੇ ਨਾਲ ਚਲ ਜਾਇਆ
ਤੁਸੀ ਆ ਜਿਓ ਆਪਾਂ ਇਕੱਠੇ ਚੱਲਾਂਗੇ, ਓਥੇ ਬੌਤ ਜਆਦਾ ਵਰੈਟੀ ਆ।
ਹਾਂ ਨਈ ਹੁਣ ਤੇ ਤੁਆਡੇ ਕੱਪੜੇ ਪਾ ਏ ਜਦੋ ਤੁਸੀ ਪਾਇਆ ਹੋਇਆ ਸੀ ਨਾ ਤਾਂ ਈ ਮੈਂ ਦੇਖ ਲਿਆ ਸੀ ਬਲਕ ਕਿ ਉਸ ਦਿਨ ਮੈਂ ਤਾਨੂੰ ਨਾ ਫੋਨ ਵੀ ਕੀਤਾ ਸੀ ਲੇਕਿਨ ਤੁਆਡਾ ਬਿਜੀ ਆ ਰੇਆ ਸੀ ਫੇਰ ਮੈਨੂੰ ਆ ਫੇਰ ਮੈਨੂੰ ਆਸ ਸੀ ਕਿ ਸ਼ਾਇਦ ਤੁਸੀ ਨਾ ਬਿਜ਼ੀ ਹੋਓਗ
ਓਥੇ ਫ਼ੋਨ ਦਾ ਕਵਰ ਵੀ ਕਿਚਨ ਦਾ ਸਮਾਨ ਵੀ ਮਿਲ ਜਾਂਦਾ ਸਾਰਾ ਕੁਝ ਈ ਮਿਲ ਜਾਂਦਾ ਓਥੇ।
ਅੱਛਾ ਜੇ ਆਪਾਂ ਪਰਦੇ ਲੈਣੇ ਹੋਨ?
ਹਾਂਜੀ ਓਥੇ ਓ ਵੀ ਮਿਲ ਜਾਂਦੇ ਨੇ।
ਤੇ ਫਿਰ ਓ ਸਾਨੂੰ ਦੇਖੋ ਆਪਣੇ ਕਮਰੇ ਦੇ ਨਾਲ ਮੈਚਿੰਗ ਕਰਕੇ ਲੈਣੇ ਹੁੰਦੇ ਨਾ।
ਹਾਂਜੀ ਫੇਰ ਓਥੇ ਸਾਰੇ ਕਲਰ ਦੇ ਮਿਲ ਜਾਂਦੇ ਨੇ।
ਅੱਛਾ, ਅੱਛਾ ਮਤਲਬ ਫੇਰ ਅਸੀ ਆਪਣੇ ਕਮ
ਸੋਣੀਆਂ ਮਿਲਦੀਆਂ ਨੇ ਟੋਪ ਬੌਤ ਸੋਣੇ ਨੇ।
ਹਾਂ ਤੁਸੀ ਉਸ ਦਿਨ ਟੋਪ ਦੀ ਮੈਨੂੰ ਫੋਟੋ ਪਾਈ ਸੀ ਮੈਨੂੰ ਤਾਂ ਆ ਤੁਸੀ ਓ ਜੇੜਾ ਰੈਡ ਕਲਰ ਦਾ ਟੋਪ ਸੀ ਓ ਵੀ ਏਥੋਂ ਲੈ ਕੇ ਆਏ ਸੀ?
ਹਾਂਜੀ, ਹਾਂ
ਤੇ ਮੈਨੂੰ ਸ਼ੋਰਟ ਜਿਆ ਲੱਗ ਰਿਆ ਸੀ।
ਨਾਂਜੀ ਨਾਂ ਬੌਤ ਬੜਾ ਸੀ ਓ ਤਾਂ ਥੋੜ੍ਹਾ ਜੇਆ ਲੂਸ ਓਦੋ ਸਟਾਫ ਵੀ ਬੌ ਵਧੀਆ ਸੀ ਉਦਾ।
ਅੱਛਾ, ਅੱਛਾ ਇੱਕ ਸਟਿੱਚੇਬਲ ਆਂਦੀ ਐ। ਜੀਨਸ ਉਹ ਵੀ ਉੱਥੇ ਹੋ ਹੋਣਗੀਆਂ ਉੱਥੇ
ਉਹ ਵੀ ਹੈਗੀ ਉੱਥੇ।
ਤੇ ਸ਼ੂਜ ਵਗੈਰਾ ਫੇਰ ਤੁਸੀਂ ਕਿੱਥੋਂ ਲਏ।
ਅਸੀਂ ਠੰਡਾ ਵਾਟਰ ਵੀ ਮਿਲਦਾ ਪੀਣ ਲਾਉਂਦੇ ਨੇ ਪਾਣੀ- ਪੂਣੀ ਸਾਰਾ ਕੁਛ ਪੁੱਛਦੇ ਨੇ ਫਿਰ ਕੱਪੜੇ ਦਿਖਾਉਂਦੇ ਨੇ।
ਅੱਛਾ! ਉੱਥੇ ਸਰਵ ਸਰਵਿਸ ਹੈਗੀ ਆ ਮਤਲਬ ਉੱਥੇ ਪਾਣੀ ਵਗੈਰਾ ਪੁੱਛ ਲੈਂਦੇ ਨੇ।
ਹਾਂਜੀ, ਹਾਂ।
ਤੁਹਾਨੂੰ ਮਤਲਬ ਲੋਕਲ ਮਾਰਕੀਟ ਨਾਲੋਂ ਤਾਂ ਫਿਰ ਮੋਲ ਹੀ ਵਧੀਆ ਮਤਲਬ ਇਹ ਹੈ ਕਿ ਸਿਰਫ ਦੋ ਉਦਮ ਦੂਰ ਜਾਣਾ ਤੇ ਨਾਲੇ ਬੰਦਾ ਮਾਰਕੀਟ ਹੀ ਘੁੰਮ ਕੇ ਆ ਜਾਂਦਾ ਹੈ।
ਖੜੇ ਨੇ।
ਅੱਛਾ। ਤੇ ਅੰਦਰ- ਅੰਦਰ ਗਾਰਡ ਵਾਸਤੇ
ਅੰਦਰ ਗਾਰਡ ਨਹੀਂ ਹੈਗੇ ਅੰਦਰ ਗਾਰਡ ਦੀਓ ਬਣੀ ਪਈ ਆ। ਹੈਲੋ,
ਮੈਂ ਕਿਹਾ ਜੇ ਅੰਦਰ- ਅੰਦਰ ਕਿਸੇ ਨੂੰ ਮਤਲਬ ਕਿਸੇ ਚੀਜ਼ ਦੀ ਲੋੜ ਪੈਗੀ ਫਿਰ ਅੰਦਰ ਕੌਣ, ਕੋਈ ਗਾਰਡ ਵਾਸਤੇ ਹੈਗੇ ਅੰਦਰ।
ਅੰਦਰ ਹੈਗੇ ਨੇ।
ਅੱਛਾ ਸਕਿਓਰਟੀ ਹੈਗੀ ਹੈ ਨਾ ਪੂਰੀ ਸੇਫ, ਮਤਲਬ ਜਿੱਦਾਂ ਮਤਲਬ ਕੀ ਦੇਖੋ ਉਹਦੇ ਅ ਨਾਲ ਪਾਸੇ ਤਾਂ ਪਿੰਡ ਹੀ ਪੈ ਜਾਂਦੇ ਆ ਹਨਾ। ਪਿੰਡਾਂ ਵਾਲੇ ਲੋਕ ਤੇ ਪੈਸੇ ਵੀ ਨਾਲ ਲੈ ਕੇ ਆਉਂਦੇ ਨੇ।
ਕਿਸੇ ਕੋ ਪੋਣੀ ਨੀ ਚੜ੍ਹਿਆ ਜਾਂਦਾ ਤਾਂ ਲਿਫਟ ਵੀ ਆ।
ਅੱਛਾ। ਹਾਂ ਅੱਜ ਕੱਲ ਪੌੜੀਆਂ ਤਾਂ ਚੜਿਆ ਨੀ ਜਾਂਦਾ ਬਈ। ਕਿਸੇ ਕੋਲੋਂ, ਸਭ ਦੇ ਗੋਡੇ ਦਰਦ ਹੁੰਦੇ ਆ।
ਹਾਂਜੀ।
ਹੂ, ਚਲੋ ਇਹ ਵੀ ਸਹੂਲਤ ਹੈ ਕਿ ਚਲੋ ਲਿਫਟ ਹੈਗੀ ਹੈ ਮੋਲ ਵਿੱਚ। ਵੀ ਬੰਦਾ ਚਲੋ ਚਲਾ ਜਾਏ, ਲਿਫਟ ਹੀ ਯੂਜ ਕਰ ਲੁ ਉੱਪਰ ਥੱਲੇ ਹੋਣ ਨਾਲੋਂ ਬਾਰ -ਬਾਰ। ਤੇ ਮਤਲਬ ਜਿਹੜਾ ਭਾਂਡਿਆਂ ਦਾ
ਭਾਈ ਬਹੁਤ ਨਾਲ।
ਅੱਛਾ। ਉਹੀ ਤੇ ਕਹਿ ਰਹੀ ਹ ਨਾ ਫਿਰ ਮਾਰਕੀਟ ਨਾਲੋਂ ਤੇ ਸਾਨੂੰ ਮੋਲ ਹੀ ਸਹੀ ਜਿੱਥੇ ਸਾਨੂੰ ਮਾਰਕੀ ਵਿੱਚ ਨੂੰ ਇਹ ਏਦਾਂ ਹੁੰਦਾ ਨਾ ਮਤਲਬ ਕਿ ਦੇਖੋ ਕੱਪੜਿਆਂ ਦੀ ਦੁਕਾਨਾਂ ਅਲੱਗ ਹੁੰਦੀਆਂ ਨੇ, ਭਾਂਡਿਆਂ ਦੀ ਅਲੱਗ ਦੁਕਾਨਾਂ ਤੇ ਜਾਣਾ ਪੈਂਦਾ ਸਾਨੂੰ। ਮੋਲ ਵਿੱਚ ਸਭ ਕੁਛ ਸਾਨੂੰ ਇੱਕੋ ਜਗ੍ਹਾ ਮਿਲ ਰਿਹਾ ਹਨਾ। ਇਹ ਤੇ ਗੱਲ ਬਿਲਕੁਲ ਸਾਨੂੰ ਮੋਲ ਹੀ ਫੇਰ ਯੂਜ ਕਰਨਾ ਚਾਹੀਦਾ ਹੈ ਉੱਥੇ ਦੇਖੋ ਸਾਨੂੰ ਕੱਪੜੇ ਵੀ ਮਿਲ ਰਹੇ ਨੇ। ਸ਼ੂਜ ਵੀ ਮਿਲ ਰਹੇ ਨੇ, ਕੋਈ ਭਾਂਡਾ ਭੂੰਡਾ ਲੈਣਾ ਹੁੰਦਾ ਸਾਨੂੰ ਉਹ ਵੀ ਉੱਥੇ ਮਿਲ ਜਾਂਦਾ। ਹਨਾ।
ਹਾਂਜੀ ਸਾਰਾ ਕੁਝ ਮਿਲ ਜਾਂਦਾ ਉੱਥੇ।
ਹਾਂ, ਤੁਸੀਂ ਟੈਡੀਬੀਅਰ ਵੀ ਮੋਲ ਚੋਂ ਲੈ ਕੇ ਆਈ ਸੀ ਫਿਰ।
ਹਾਂਜੀ, ਹਾਂ।
ਅੱਛਾ ਤੇ ਹੋਰ ਕੀ ਲੈ ਕੇ ਆਏ ਸੀ।
ਉੱਥੋਂ ਦਾ ਅਸੀਂ ਸੋਫੀਆਂ ਦੇ ਕਵਰ ਵੀ ਲੈ ਕੇ ਆਏ ਸੀ, ਬੈਡ ਦੀ ਸ਼ੀਟਾਂ ਵੀ ਲੈ ਕੇ ਆਏ ਸੀ।
ਬੈਡ ਤੇ ਸ਼ੀਟ, ਹਾਂ, ਉਹ ਕਿਵੇਂ ਮਿਲਿਆ ਸੀ।
ਉਹ ਵੀ ਮਿਲ ਗਈਆਂ ਸੀ ਛੇ- ਸੱਤ ਸੌ ਰੁਪਏ ਦੀਆਂ।
ਸੱਚੀ ਕੋਟਨ ਦੀਆਂ।
ਹਾਂਜੀ, ਹਾਂ।
ਹ ਅਸੀਂ ਇੱਥੋਂ ਪਤਾ ਕੀਤਾ ਸੀਗਾ ਇੱਥੋਂ ਤੇ ਬਾਰਾਂ ਸੌ ਪਤਾ ਨੀ ਤੇਰਾਂ ਸੌ ਦੀ ਦੱਸ ਰਹੇ ਸੀ ਉਹ ਬੈਡ ਸ਼ੀਟ ਵਿਦ ਕਵਰ, ਪੀਲੋ ਕਵਰ ਮਤਲਬ ਕਿ ਸਰਾਣਿਆਂ ਦੇ।
ਸਾਰਾ ਕੁਝ ਫਿਰ ਉੱਥੋਂ ਹੀ ਲਿਆਏ ਸੀ ਅਸੀਂ ਫਿਰ।
ਅੱਛਾ। ਮਤਲਬ, ਜਿਵੇਂ ਆਪਾਂ ਇਕੱਠਾ ਸਮਾਨ ਲੈਂਨੇ ਆ ਤੇ ਕੁਛ ਓ ਲੈਸ ਵਗੈਰਾ ਕਰਦੇ ਨੇ ਸਾਨੂੰ?
ਹਾਂਜੀ ਹਾਂ, ਕਾਫੀ ਲੈਸ ਲੈਫ ਕਰ ਦਿੰਦੇ ਨੇ।
ਅੱਛਾ ਲੈਸ ਕਰਕੇ ਮਿਲਦੇ ਆ, ਫਿਰ ਤਾਂ ਵਧੀਆ ਆ।
ਹਾਂਜੀ, ਹਾਂ।
ਹਾਂ, ਫਿਰ ਨੀ ਫਿਰ ਦੱਸ ਵੀ ਉੱਥੇ 'ਦੇਖੋ ਮੇਰਾ ਕਿਸੇ ਦਿਨ ਪਲੈਨ ਬਣਿਆ ਨਾ ਮੈਂ ਆਪਣੀ ਮੰਮੀ ਨੂੰ ਲੈ ਕੇ ਜ਼ਰੂਰ ਆਵਾਂਗੀ। ਹਨਾ, ਫੇਰ ਤੁਸੀਂ ਮੈਨੂੰ ਨਾ ਉਹੀ -ਉਹੀ ਮਾਰਕੀਟ ਚ ਲੈ ਕੇ ਜਾਇਓ ਜਿੱ ਥੋਂ ਤੁਸੀਂ ਹੁਣ ਲੈਂਦੇ ਹੋ। ਤੇ ਤੁਹਾਡੀ ਤੇ ਫਿਰ ਜਾਣਕਾਰੀ ਵੀ ਹੁਨ, ਓ ਨਿਕਲੀ ਜਾਏਗੀ ਉੱਥੇ।
ਹਾਂਜੀ, ਹਾਂ।
ਹਨਾ, ਤੁਹਾਨੂੰ ਤੇ ਫਿਰ ਜਾਣਦੇ ਹੋਣੇਗੇ ਉੱਥੇ।
ਹਾਂਜੀ, ਸਾਨੂੰ ਤਾਂ ਸਾਰੇ ਹੀ ਜਾਣਦੇ ਨੇ ਉੱਥੇ।
ਹਾਂ, ਉਹੀ ਜਿਹੜਾ ਰੈਗੂਲਰ ਬੰਦਾ ਹੁੰਦਾ ਨਾ, ਉਹਨਾਂ ਨੂੰ ਜਾਣਦੇ ਹੀ ਹੁੰਦੇ ਨੇ ਉਹ।
ਹਾਂਜੀ, ਹਾਂ।
ਹਾਂ, ਜਿਹੜਾ ਰੈਗੂਲਰ ਹੁੰਦਾ, ਬਾਕੀ ਕੋਈ ਨੀ ਫਿਰ ਅਸੀਂ ਆਪਣਾ ਬੈਗ ਬੂਗ ਵੱਡਾ ਹੀ ਲੈ ਕੇ ਆਵਾਂਗੇ, ਕਿਉੰਕਿ ਦੇਖੋ ਸਮਾਨ ਤੇ ਜ਼ਿਆਦਾ ਹੀ ਹੋਏਗਾ ਨਾ, ਸਾਡੇ ਕੋਲ।
ਹਾਂਜੀ, ਹਾਂ।
ਕੋਈ ਨਹੀਂ ਅਸੀਂ ਨਾ ਜਲਦੀ ਪਲੈਨ ਬਣਾਨੇ ਹਾਂ ਤੁਹਾਡੇ ਉੱਥੇ ਆਣ ਦਾ, ਤੇ ਮੈਂ ਆਣ ਤੋਂ ਪਹਿਲਾਂ ਨਾ ਤੁਹਾਨੂੰ ਫੋਨ ਕਰੂੰਗੀ, ਵੀ ਤੁਸੀਂ ਏਦਾਂ ਨਾ ਹੋਏ ਮੈਂ ਆਈਏ, ਮੈਂ ਅਸਾਂ ਅਸੀਂ ਆਈਏ ਤੇ ਤੁਸੀਂ ਘਰ ਨਾ ਮਿਲੋ ਸਾਨੂੰ। ਹਨਾ, ਤੁਸੀਂ ਸਾਨੂੰ ਘਰ ਹੀ ਮਿਲਿਓ ਫਿਰ ਆਪਾਂ ਜਾਵਾਂਗੇ ਕਿੱਥੇ ਇਹ ਕਿਵੇਂ ਹੋ ਉੱਥੇ? ਗੱਡੀ ਕਰ ਲਵਾਂਗੇ।
ਆਪਣੀ ਗੱਡੀ ਹੈਗੀ ਤਾਂ।
ਅੱਛਾ ਹਾਂ, ਹਾਂ, ਹਾਂ ਆਪਣੀ -ਆਪਣੀ ਗੱਡੀ ਚ ਜਾਵਾਂਗੇ।
ਹਾਂਜੀ।
ਹਾਂ, ਬਾਕੀ ਕੋਈ ਨੀ ਮੈਂ
ਮੈਂ ਆਵਾਂਗੀ, ਮੈਂ ਆਣ ਤੋਂ ਪਹਿਲਾਂ ਫੋਨ ਕਰਦਾਗੀ। ਹਾਂਜੀ ਹਾਂ, ਠੀਕ ਏ ਨਾ ਜੀ। ਬਾਕੀ, ਚਲੋ ਤੁਸੀਂ ਧਿਆਨ ਰੱਖਣਾ। ਹਾਂਜੀ ਹਾਂਜੀ। ਚਲੋ ਠੀਕ ਹੈ, ਮੈਂ ਫੇਰ ਕਰਦੀ ਆ ਕੋਲ। ਠੀਕ ਆ ਜੀ। ਹਾਂ
ਸਤਿ ਸ਼੍ਰੀ ਅਕਾਲ ਜੀ।
ਸਸ ਸ਼੍ਰੀ ਅਕਾਲ ਜੀ।